ਹੈਲੋ -ਹੈਲੋ।
ਹੈਲੋ
ਹੈਲੋ, ਸਸ੍ਰੀ ਅਕਾਲ।
ਜੀ ਸਸ਼੍ਰੀ ਅਕਾਲ। ਹੋਰ ਠੀਕ ਓ?
ਹਾਂਜੀ, ਮੈਂ
ਹੋਰ, ਹੋਰ ਕੀ ਕਰ ਰਹੇ ਸੀ
ਨਹੀਂ, ਤੁਸੀਂ ਦੱਸੋ ਕੀ ਕਰ ਰਹੇ ਸੀ
ਹਾਂ ਬਸ ਮੈਂ ਡੀ ਐਚ ਪੀ ਡਿਨਰ, ਹਾਂ ਡਿਨਰ ਕਰਕੇ ਹਟੀ ਸੀ ਠੀਕ ਹੈ ਤੇ ਬਸ ਉਹ ਸੈਰ ਕਰਨ ਆਏ ਸੀ ਥੋੜਾ ਜਿਹਾ, ਬਾਹਰ
ਅੱਛਾ-ਅੱਛਾ, ਹਾਂ ਅੰਮ ਅੰਮਮੋਸ ਇਕਦਮ ਸਹੀਏ ਨਾ, ਹੁਣ ਅੱਜ ਕੱਲ ਤੇ ਸੈਰ ਕਰੀ ਜਾਂਦੀ ਏ, ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਨਾ ਤੇ ਫੇਰ ਤੇ ਨਿਕਲਣ ਦਾ ਮਨ ਹੀ ਨੀ ਕਰਦਾ ਘਰੋਂ
ਹਾਂਜੀ, ਹਾਂ ਬਰਸਾਤ ਹੋਈ ਸੀ ਨਾ ਅੱਜ ਸਵੇਰੇ ਥੋੜੀ- ਥੋੜੀ ਤੇ ਫੇਰ ਹਾਂ ਤੇ ਥੋੜਾ ਮੌਸਮ ਠੰਡਾ ਹੋਇਆ ਦਾ ਸੀ। ਤੇ ਹੋਰ ਅੱਛਾ ਹੋਹੀ ਏ
ਯਾਦ ਹੀ ਕਰਦੀ ਪਈ ਸੀ, ਮੈਂ ਕਿਹਾ ਕਿੰਨੇ ਟਾਈਮ ਤੋਂ ਫੋਨ ਹੀ ਨਹੀਂ ਆਇਆ ਤੁਹਾਡਾ, ਮੈਂ ਕਰਨਾ ਸੀ ਅੱਜ?
ਅੱਛਾ ਵਧੀਆ ਕੀਤਾ, ਯਾਦ ਕੀਤਾ ਤੇ ਤਹੀ ਤਾਂ ਸੱਚੇ ਮਨ ਨਾਲ ਯਾਦ ਕੀਤਾ ਬਸ ਤਾਂਹੀਓਂ ਫੋਨ ਆ ਗਿਆ।
ਹਾਂਜੀ।
ਹਾਂ, ਚਲੋ ਹੋਰ ਸਕੂਲ ਲੱਗ ਗਏ ਕੋਲੇਜ ਵਗੈਰਾ ਤੁਹਾਡੇ।
ਹਾਂਜੀ ਮੇਰੇ ਤੇ ਕੋਲਜ ਸ਼ੁਰੂ ਹੋ ਗਏ, ਮੇਰੇ ਭਰਾ ਦੇ ਵੀ ਸਕੂਲ ਸ਼ੁਰੂ ਹੋ ਗਏ ਹੁਣ ਤੇ, ਉਹਨਾਂ ਦੇ ਛੁੱਟੀਆਂ ਖਤਮ ਹੋ ਗਈਆਂ ਹੁਣ
ਹਾਂਜੀ ਹਾਂ ਹਾਂਜੀ, ਛੁੱਟੀਆਂ ਬਾਵ ਇੱਕ ਤਰੀਕ ਤੋਂ ਸ਼ੁਰੂ ਕੀਤੇ ਬੱਚੇ ਦੇ ਮਤਲਬ ਇੱਕ ਤਰੀਕ ਤੋਂ ਹੋਏ ਸੀ, ਹਾਂ ਤੇ ਪਰ ਇੱਧਰ ਸਾਡੇ ਛੇ ਤਰੀਕ ਤੋਂ ਹੋਏ ਆ ਬੱਚਿਆਂ ਦੇ ਸਕੂਲ
ਤੁਹਾਡੇ ਇੱਥੇ ਬੱਚੇ ਛੋਟੇ ਆ ਨਾਲ ਤਾ।
ਹਾਂਜੀ, ਹਾਂਜੀ।
ਸਾਡੇ ਇੱਥੇ ਤੇ ਇੱਕ ਤੋਂ ਸਕੂਲ ਸ਼ੁਰੂ ਹੋ ਗਏ ਸੀ। ਤੇ ਪਹਿਲੇ ਦਿਨ ਹਾਂ ਤੇ ਪਹਿਲੇ ਦਿਨ ਤੇ ਬੱਚੇ ਬੱਚੇ ਥੋੜੇ ਘੱਟ ਆਉਂਦੇ ਆ, ਕਿਉਂਕਿ ਪਹਿਲੇ-ਪਹਿਲੇ ਦਿਨ ਸਭ ਘੁੰਮਣ ਗਏ ਹੁੰਦੇ ਆ।
ਹਾਂ- ਹਾਂ ਉਹ ਤਾਂ ਹੈ, ਫੇਰ ਬੱਚੇ ਘੁੰਮ ਕੇ ਆ ਕੇ ਵੀ ਥੱਕ ਜਾਂਦੇ ਨੇ। ਫੇਰ ਕਹਿੰਦੇ ਇੱਕ ਛੁੱਟੀ ਹੋਰ ਮਾਰੀਏ।
ਨਾ ਫੇਰ ਹਾਂ, ਹਾਂ। ਔਹ ਫੇਰ ਉਹਨਾ ਨੂੰ ਥੋੜ੍ਹਾ ਇਹ ਵੀ ਹੁੰਦਾ ਅਸੀਂ ਘੁੰਮ ਕੇ ਆਇਆ, ਅਸੀ ਥੱਕ ਗਏ ਆ, ਅਸੀਂ ਸਕੂਲ ਨੀ ਜਾਣਾ। ਤਾਂ ਵੀ ਬੱਚੇ ਫੇਰ ਥੋੜ੍ਹੇ ਘੱਟ ਘੱਟ ਆਦੇ ਆ, ਸ਼ੁਰੂ- ਸ਼ੁਰੂ ਦੇ ਹੁਣ ਤੇ ਜਾਂਦੇ ਕਾ ਤੁਹਾਡੇ ਉੱਥੇ ਵੀ
ਹਾਂ ਹੁਣ ਤਾਂ ਜਾ ਰਹੇ ਨੇ ਬੱਚੇ, ਤੇ ਓਦਾਂ ਵੀ ਹੁੰਦਾ ਨਾ ਵੀ ਹਮ, ਮਾ ਮਤਲਬ ਪੇਕੇ ਮਾਵਾਂ ਪੇਕੇ ਗਈਆਂ ਹੁੰਦੀਆਂ ਸਾਰੇ ਆਪਣੇ ਘੁੰਮਣ ਗਏ ਹੁੰਦੇ ਆ, ਫੇਰ ਯੂਨੀਫਾਰਮ ਵਗੈਰਾ ਬੈਗ, ਬੂਗ ਪੈਕ ਕਰਨੇ ਸਭ ਕੁਛ ਹੋ ਜਾ
ਔਹ ਫੇਰ ਆਉਣ ਤੋਂ ਫਿਰ ਘੁੰਮਣ ਜਾਓ ਨਾ ਤੇ ਫੇਰ ਆ ਕੇ ਅਗਲੇ ਦਿਨ ਸਕੂਲ ਜਾਣਾ ਹੋਏ ਤੇ ਫੇਰ ਸਕੂਲ ਦਾ ਬੈਗ ਨਾ ਤੇ
ਹਮ, ਸੈੱਟ ਕਰਨੇ ਹੁੰਦੇ ਆ ਉਥੇ ਹੀ।
ਫੇਰ ਬਹਾਨਾ ਮਿਲ ਜਾ
ਹਾਂ ਬੱਚਿਆਂ ਨੂੰ ਤਾਂ ਫੇਰ ਉਹ ਬਹਾਨਾ ਮਿਲ ਜਾਂਦਾ ਏ। ਕਿ ਨਾ ਜਾਣਦਾ, ਤੈਨੂੰ ਹੋਰ ਦੱਸੋ ਹੋਰ? ਠੀਕ ਐ ਮਤਲਬ ਹੂੰ ਅੱਛਾ ਤੇ ਕੀ ਹੈਲੋ।
ਮੈਂ ਰੱਖ ਕੇ ਆਈ, ਤੇ ਹੈਲੋ।
ਹਾਂਜੀ ਤੁਹਾਡੀ ਆਵਾਜ਼ ਕੱਟ ਰਹੀ ਸੀ, ਹੈਲੋ ਹਾਂਜੀ, ਹਾਂਜੀ ਹੁਣ ਆ ਰਹੀ ਐ।
ਮੈ ਕਿਹਾ ਮੇਰੇ ਤੇ ਇੱਥੇ ਬੱਚੇ ਡਰਾਮੇ ਕਰਦੇ ਆ, ਕਹਿ ਰਹੇ ਐ ਉਸ ਦਿਨ ਮੇਰਾ ਕਜ਼ਨ ਕਹਿ ਰਿਹਾ ਕਿ ਉਹ ਨਾ ਐਲ ਕੇ ਜੀ ਚ ਏ, ਉਹਦਾ ਸਕੂਲ ਹੁਣ ਨੀ ਖੁੱਲਿਆ ਛੇ ਤੋਂ
ਠੀਕ ਏ ਹਾਂ।
ਤੇ ਉਨੇ ਕਿਆ ਮ ਉਦੀ ਮੰਮੀ ਨੇ ਕਿਆ ਕਿ ਸਕੂਲ ਜਾ ਤੇ ਸਕੂਲ ਗਿਆ ਨਈ। ਤੇ ਕੈਂਦਾ ਕਿ ਮੇਰੇ ਪੇਟ 'ਚ ਦਰਦ ਹੋ ਰਿਆ ਮੈਂ ਤਾਂ ਨੀ ਜਾਣਾ ਕੈ ਰਿਆ ਮੈਨੂੰ ਬੋਤ ਨੀਂਦ ਆ ਰਈ ਐ‌ ਮੇਰੇ ਕੋ ਲੋ ਨੀ ਉੱਠੇਆ ਜਾਏਗਾ।
ਅੱਛਾ-ਅੱਛਾ ਬੱਚਿਆਂ ਨੂੰ ਬਾਨੇ ਲਾਣੇ ਸ਼ੁਰੂ ਹੋ ਗਏ ਹਾਂ ਓ ਤੇ ਹੈ ਈ।
ਬਾਨਾ ਤਾਂ ਕੋਈ ਸਮਝ ਆਇਆ ਨੀ ਉਨੇ ਐ ਕੈ ਤਾਂ ਮੇਰਾ ਪੇਟ ਦਰਦ ਹੋ ਰਿਆ।
ਅੱਛਾ ਪਤਾ ਕੀ ਐ ਬੱਚਿਆਂ ਨੂੰ ਨਾ ਆਦਤ ਪੈ ਜਾਂਦੀ ਐ ਨਾ ਮ੍ਹੀਨਾ ਘਰ ਜੋ ਰੈਂਦੇ ਨੇ ਬੱਚ ਦੇ
ਓ ਫਿਰ ਸਵੇਰੇ ਉੱਠਿਆ ਨੀ ਜਾਂਦਾ ਬੱਚਿਆਂ ਕੋਲ ਹਾਂ ਓਈ ਉਨਾਂ ਦੀ ਨੀਂਦ ਪੂਰੀ ਨੀ ਹੁੰਦੀ। ਓ ਫਿਰ ਅੱਜ-ਕੱਲ ਦੇ ਬੱਚੇ ਸ ਹੁੰਦੇ ਵੀ ਕਿੱਥੇ ਜਲਦੀ ਐ ਗਿਆਰਾਂ-ਬਾਰਾਂ ਵਜੇ ਵੀ ਕੈ-ਕੈ ਕੇ ਸੋ ਆਣਾ ਪੈਂਦਾ ਕਿ ਸੋ ਜਾ।
ਹਾਂ ਬਾਰਾਂ ਵਜੇ ਹੁਣ ਕਰਦੇ ਪਏ ਨੇ ਬੱਚੇ ਕੰਮ ਹੁਣ ਬਾ ਹੁਣ ਕੰਮ ਕਰਨਗੇ ਫਿਰ ਥੋੜਾ ਜੇਹਾ ਖੇਡਣਗੇ ਫਿਰ ਉਸ ਤੋਂ ਬਾਦ ਦੁੱਧ ਦਧ ਪੀਣਗੇ ਫੇਰ ਮਤਲਬ ਸੌਣਗੇ ਗਿਆਰਾਂ ਬਾਰਾਂ ਵਜਾ ਦਿੰਦੇ ਬਾਰਾਂ ਵਜਾ ਦਿੰਦੇ ਨੇ ਓ ਵੀ ਸਾਡੇ ਬੱਚੇ ਵੀ ਤੇ ਬਸ ਫਿਰ ਸਵੇਰ-ਸਵੇਰੇ ਬਸ ਸਵੇਰੇ ਹਾਂ-ਹਾਂ।
ਤਾਂ ਵੀ ਏ ਏ ਪਤਾ ਨੀ ਖੇਲਦੇ ਰੈਂਦੇ ਆ ਫੋਨ ਚਲਾ ਲਿਆ। ਦ ਸੋਨਾ ਉਨਾ ਨੇ ਲੇਟ ਈ ਏ।
ਸੋਣ ਸੋਨਾ ਲੇਟ ਈ ਏ ਲੇਕਿਨ ਹੁਣ ਉਨਾਂ ਨੇ ਰੋ ਸਾਡਿਆਂ ਨੇ ਪਤਾ ਹੁਣ ਰੋਟੀ ਖਾਣ ਲੱਗਿਆ ਨ ਮਤਲਬ ਫੋਨ ਲੱ ਲੇ ਨਾ ਟੀ ਵੀ ਵਗੈਰਾ ਫੋਨ ਵਗੈਰਾ ਰੋਟੀ ਬਸ ਇੱਕ ਕੋਈ ਵਾ ਇੱਕ ਵਾਰ ਦੇਣਾ ਹੁੰਦਾ। ਬਸ ਰੋਟੀ ਖਾਣ ਲੱਗਿਆ ਲੱਲ ਲਿਆ ਤੇ ਬਸ ਹੁਣ ਫੋਨ ਜਾਂ ਟੀ ਵੀ ਕੁਛ ਨੀ ਮਿਲਿਆ ਟੀ ਵੀ ਵਗੈ ਟੀ ਵੀ ਭਾਵੇਂ ਦੇਖੀ ਜਾਣ ਜੇ ਉਨਾਂ ਦੇ ਮੰਮੀ ਡੈਡੀ ਦੇਖ ਰਏ ਨੇ। ਤੇ ਨਈ ਤੇ ਫਿਰ ਬਸ ਟੀ ਵੀ ਵੀ ਬੰਦ ਐ ਫੇਰ ਓਦਾਂ ਸ਼ਿਆਰਤਾਂ ਕਰਨਗੇ। ਇੱਕ-ਦੂਜੇ ਨੂੰ ਬਸ ਛੇੜਨਗੇ ਹਾਂ ਤੇ ਓਦਾ ਅੱਗੇ-ਪਿੱਛੇ
ਹਾਂ ਇੱਕ-ਦੂਜੇ ਨੂੰ ਅੱਗੇ-ਪਿੱਛੇ ਭੱਜਦੇ ਨੇ ਫਿਰ ਬਾਰ ਆ ਜਾਣਗੇ। ਕਦੇ ਸਾਡੇ ਕਮਰੇ 'ਚ ਆ ਕਦੇ ਚਾਚੂ ਦੇ ਕਮਰੇ 'ਚ ਜਾ ਕਦੇ ਕਿੱਧਰ ਜਾ। ਏਦਾਂ ਫਿਰਦੇ ਰੈਂਦੇ ਨੇ।
ਹੁੰਦਾ ਈ ਏ ਓ ਫਿਰ ਓ ਮਤਲਬ ਜਾਦਾ ਬੱਚੇ ਹੋਏ ਨਾ ਉਦੇ ਨਾਲ ਵੀ ਫਿਰ ਦੋ ਜਨੇ ਕੱਲੇ ਖੇਲ ਰਿਆ ਠੀਕ ਐ ਫੋਨ ਤੋਂ ਤੇ ਵਧੀਆ ਈ ਐ ਕਿ ਖੇਲਦੇ ਪਏ ਆ।
ਹਾਂਜੀ-ਹਾਂਜੀ ਬਸ ਉਹੀਏ ਤਾਂ ਕੈਂਨੇ ਆ ਫਿਰ ਚੱਲ ਥੋੜਾ ਚਿਰ ਨਾ ਬੱਚਿਆ ਨੂੰ ਖੇਡਣਾ ਵੀ ਚਾਈਦਾ। ਕਿਉਂਕਿ ਫਿਰ ਓ ਰੋਟੀ ਵਗੈਰਾ ਖਾਈਏ। ਤੇ ਫਿਰ ਉਸ ਤੋਂ ਬਾਦ ਨਾਲ ਈ ਪੜ੍ਹਨ ਬੈ ਗਏ ਨੇ ਫਿਰ ਥੋੜ੍ਹਾ ਹੁਣ ਖੇਡਣਗੇ ਤੇ ਥੋੜਾ ਰੋਟੀ ਵੀ ਹਾਜ਼ਮ ਹੋਜੇਗੀ। ਤੇ ਹਾਂ।
ਬੱਚਾ ਵੀ ਫਿਰ ਥੱਕ ਜਾਂਦਾ ਐ ਨਾ ਰੋਜ਼-ਰੋਜ਼ ਸਕੂਲ ਜਾ ਫਿਰ ਟਿਊਸ਼ਨ ਫਿਰ ਉਸ ਤੋਂ ਬਾਦ ਘਰ ਆ ਕੇ ਫਿਰ ਪੜ੍ਹੋ ਤੇ ਖੇਲਣਾ ਚਾਈਦਾ ਏ ਵੈਸੇ ਵੀ
ਹਾਂ ਹੁਣ ਤੇ ਖੇਲਣ ਬ ਹੁਣ ਟੂਸ਼ਨ ਤੇ ਵੀ ਅਸੀਂ ਲਗਾਇਆ ਕੱਲ ਤੋਂ ਈ ਲਗਾਇਆ ਮਤਲਬ ਏਨੂੰ ਬੇਟੇ ਨੂੰ ਪੈਲੇ ਨੀ ਜਾਂਦਾ ਸੀ। ਪੈਲੇ ਮਤਲਬ ਅ ਛੁੱਟੀਆਂ ਵਿੱਚ ਸਵੀਮਿੰਗ ਤੇ ਜਾ ਰਿਆ ਸੀ ਸਵੀਮਿੰਗ ਕਲਾਸ ਲਗਾ ਰਿਆ ਸੀ।
ਅੱਛਾ
ਕਲਾਸ ਮਤਲਬ ਹਟਾ ਹਟਤਾ ਹੁਣ ਮਤਲਬ ਬੰਦ ਕਰਤੀ ਹੁਨ ਆਪਨਾ ਟੂਸ਼ਨ ਵਗੈਰਾ ਤੇ ਜਾਂਦੈ।
ਹਾਂ ਇੱਕ ਈ ਜਗਾ ਤੇ ਜਾ ਸਕਦਾ ਨਾਲ ਫਿਰ ਬੱਚਾ ਵੀ।
ਹਾਂ। ਓ ਤੇ ਦੋ ਵਜੇ ਆਂਦੇ ਸਵਾ ਦੋ ਡੇਢ ਢਾ ਮਤਲਬ ਸਵਾ ਕ ਦੋ ਵਜੇ ਆਂਦੇ ਨੇ ਬੱਚੇ ਤੇ ਓਸ ਤੋਂ ਬਾਦ ਤੈਨੂੰ ਪਤਾ ਈ ਤੇ ਫੇਰ ਬੱਚੇ ਨੂੰ ਮੋਬਾਇਲ ਮੰਗ ਓ ਹੌਲੀ-ਹੌਲੀ ਮੋਬਾਇਲ ਨਾਲ ਹੌਲੀ-ਹੌਲੀ ਖਾਨਾ ਖਾਨਗੇ। ਫੇਰ ਘੈਂਟਾ ਤਾਂ ਏਦਾਂ ਈ ਲਗਾ ਦਿੰਦੇ ਨੇ।
ਹਾਂ ਵੇ ਫੋਨ ਅਸੀਂ ਲੰਮੇ ਟੈਮ ਤੇ ਦੇਖਦੇ ਰਈਏ ਮੰਮੀ ਹਾਂ ਫੇਰ ਬਾਨਾ ਲਾ ਦਿੰਦੇ ਐ ਹਜੇ ਸਾਡੀ ਰੋਟੀ ਨੀ ਖਤਮ ਹੋਈ। ਹਜੇ ਸਾਡੇ ਰੋਟੀ ਨੀ ਖ਼ਤਮ ਹੋਈ ਤੇ ਹਾਂ ਫੇਰ ਪਤਾ ਨੀ ਕਿੰਨੀ ਰੋ ਜਿੰਨੀ ਮਰਜ਼ੀ ਰੋਟੀ ਦੇਈ ਜਾਓ ਫੋਨ ਮਤ ਮਤਲਬ ਫੋਨ ਹੋਵੇਗਾ ਨਾ ਤੇ ਜਿੰਨੀ ਮਰਜ਼ੀ ਦੇਈ ਜਾਓ, ਤੇ ਨਾ ਫੋਨ ਹੋਏਗਾ ਤੇ ਫੇਰ ਹਾਂ ਹਾਂ ਨਾ ਫੋਨ ਹੋਏਗਾ ਤੇ ਫੇਰ ਇੱਕ ਗਰਾਰੀ ਵੀ ਨੀ ਅੰਦਰ ਜਾਂਦੀ।
ਹਾਂ ਓ ਤਾਂ ਏ ਸਬ ਦੇ ਸਬ ਈਵੀਂ ਏ ਸਬ ਦੇ ਘਰ।
ਹਾਂ ਓ ਤਾ ਹੈ। ਬਸ ਫੇਰ ਓਸ ਤੋਂ ਬਾਦ ਬੱਚਿਆਂ ਦਾ ਟੈਮ ਕਿੱਥੇ ਹੁੰਦਾ ਚਾਰ-ਪੰਜ, ਚਾਰ ਵਜੇ ਟੂਸਨ ਚਲੇ ਜਾਂਦੇ ਐ।
ਹੂੰ ਤੇ ਤੁਆਡੇ ਜੋ ਘਰ ਛੋਟੀ ਤੁਆਡੀ ਬੇਟੀ ਹੈਗੀ ਏ ਓ ਵੀ ਟਿਊਸ਼ਨ ਜਾਂਦੀ ਏ।
ਨਈਂ ਓ ਨੀ ਜਾਂਦੀ ਓ ਤਾਂ ਬਸ ਹੁਨ ਪੜਦੀ ਪਈ ਏ ਪੜ੍ਹ ਲੈ ਓ ਤਾਂ ਥੋੜਾ ਜਾ ਬੈਠ ਏ ਵੀ ਜਾਂਦੀ ਆ ਕਿਸੇ ਵੇਲੇ ਥੋੜਾ ਓਨੂੰ ਲਾਲਚ ਦੇ ਦੋ ਨਾ। ਤੇ ਫੇਰ ਓ ਬੈਠ ਜਾਂਦੀ ਏ ਬੀ ਆਪਾਂ ਹੁਨ ਠੈਰ ਕੇ ਸੈਰ ਕਰਨ ਜਾਨਾ ਹਾਂ ਵੀ ਸੈਰ ਕਰਨ ਜਾਵਾਂਗੇ ਆਪਾਂ ਮਖੋ ਆਪਾਂ ਪਾਰਕ ਚ ਜਾਵਾਂਗੇ ਝੂਲੇ ਲੈਨ ਤੂੰ ਫਟਾਫਟ ਆਪਨਾ ਹੋਮਵਰਕ ਕਰ ਲੈ। ਫੇਰ ਓ ਲਾਲਚ ਵਿੱਚ ਹੋਮਵਰਕ ਕਰ ਲੈਂਦੀ ਏ, ਤੇ ਫੇਰ ਉਸ ਤੋਂ ਬਾਦ ਬਸ ਫੇਰ ਵਿਚਾਰੀ ਨੂੰ ਕਿਸੇ ਵੇਲੇ ਲੈ ਜਾਂਨੇ ਆਂ ਕਿਸੇ ਵੇਲੇ ਨਈਂ ਲੈ ਕੇ ਜਾਂਦੇ। ਬਸ ਓਈ ਐ ਨਾ ਕੁਛ ਗੈਸਟ ਵਗੈਰਾ ਆਏ ਹੋਏ ਸੀਗੇ ਤੇ ਓ ਕਿੰਨਾ ਚਿਰ ਹੋ ਗੇਆ ਜਾਏਆ ਈ ਨਈ ਗੇਆ, ਮਤਲਬ ਹੂੰ ਪਾਰਕ ਵਗੈਰਾ ਤੇ ਹੁਨ ਕੱਲ ਗਏ ਸੀਗੇ ਅੱਜ ਫੇਰ ਥੋੜਾ ਜਾ ਹਾਂਜੀ ਸ ਕੋਲ ਈ ਏ ਪਾਰਕ ਬਸ ਓਦਾਂ ਈ ਬਸ ਹੁਨ ਗਰਮੀ ਕਰਕੇ ਨਾ ਫੇਰ ਜੀਅ ਮਤਲਬ ਦਿਲ ਨੀ ਕਰਦਾ ਏਸੀ ਅੱਗੇ ਬੈ ਜੋ ਏਸੀ ਥੱਲੇ ਤੇ ਫੇਰ ਅੰਦਰ ਰੂਮ ਚੋਂ ਨਿਕਲਾ ਤੇ ਜੀਅ ਨੀ ਕਰਦਾ।
ਹੂੰ ਪੂਰਾ ਦਿਨ ਓ ਫੇਰ ਓਈ ਕੰਮ ਕੰਮ ਕੁੰਮ ਕਰਦੇ ਹੁੰ ਰੈਂਦੇ ਓਂ ਫੇਰ ਓ, ਹੁੰਦਾ ਈ ਐ ਰਾਤ ਦੇ ਟੈਮ ਸ਼ਾਮ ਦੇ ਟੈਮ ਕੇ ਚਲੋ ਹੁਨ ਅਸੀਂ ਅਰਾਮ ਕਰੀਏ ਥੋੜੀ ਦੇਰ।
ਹਾਂ ਥਕਾਵਟ ਫੇਰ ਜਾਦਾ ਥਕਾਵਟ ਮਹਿਸੂਸ ਹੁੰਦੀ ਐ ਫੇਰ ਓਸ ਤੋਂ ਬਾਦ ਕੁਛ ਨੀ ਜੀਅ ਕਰਦਾ ਵੀ ਹੁਨ ਜਾ ਕੇ ਸੋ ਜੀਏ ਬਸ ਏਨਾ ਈ ਹੁੰਦਾ।
ਥੱਕ ਜਾਂਦੇ ਸਵੇਰੇ ਨਾਲ ਤੇ ਤੁਸੀਂ ਕਿੰਨੇ ਵਜੇ ਉੱਠਦੇ ਓ ਸਵੇਰੇ।
ਸਵੇਰੇ ਮੇਰੇ ਮੈਨੂੰ ਛੇ ਵੱਜ ਜਾਂਦੇ ਐ। ਛੇ ਵਜੇ ਉੱਠਦੀ ਆ ਮੈਂ, ਛੇ ਵਜੇ ਵੀ ਉੱਠ ਮਤਲਬ ਛੇ ਵਜੇ ਮਤਲਬ ਕੈ ਦਿੰਦੇ ਉੱਠਨ ਵਾਸਤੇ ਕੈਂਦੇ ਨੇ ਅਲਾਰਮ ਵਗੈਰਾ ਲਗਾਏਆ ਹੋਏਆ, ਫੇਰ ਵੀ ਉੱਠਦੇ-ਉੱਠਦੇ ਦ ਬਸ ਦਸ ਕ ਮਿੰਟ ਹੋ ਜਾਂਦੇ ਆ ਦਸ ਪੰਦਰਾਂ ਮਿੰਟ ਹੋ ਜਾਂਦੇ ਨੇ। ਬਸ ਫੇਰ ਆਪਨਾ ਹਾਂ ਆਪਨਾ-ਆਪਨਾ ਫਰੈਸ਼-ਫਰੁਸ਼ ਹੋਏ, ਨਾਤੇ-ਧੋਤੇ ਫੇਰ ਥੋੜਾ ਮਤਲਬ ਪਾਠ-ਪੂਜਾ ਕੀਤੀ, ਫੇਰ ਓਸ ਤੋਂ ਬਾਦ ਹ ਸਾਡਾ ਲ ਡਿਨਰ ਮਤਲਬ ਨਾਸ਼ਤਾ ਵੀ ਸਾਡੇ ਸਾਰੇ ਨਾ ਹਾਂ। ਨਾਲ ਹੀ ਕਰ ਲੈਂਦੇ ਨੇ ਮਤਲਬ ਸਵੇਰੇ ਚਾਹ ਦੇ ਨਾਲ ਈ ਕਰ ਲੈਂਦੇ ਨੇ, ਹਾਂਜੀ।
ਕੁਝ ਬਣਾਣਾ ਨੀ ਪੈਂਦਾ।
ਹਾਂਜੀ, ਸਵੇਰੇ ਸਾਡੇ ਮਤਲਬ ਜ-ਜਿਆਦਾ ਰਾਤ ਦੀ ਕੋਈ ਕੋਈ ਦਾਲ ਵਗੈਰਾ ਹੋਵੇ ਤਾਂ ਨਹੀਂ ਤਾਂ ਬਟਰ ਵਗੈਰਾ ਹੁੰਦਾ। ਬਟਰ ਨਾਲ ਪਰੌਂਠੇ ਲੈ ਲੈਂਦੇ ਨੇ।
ਹੂੰ-ਹੂੰ। ਸਵੇਰੇ ਵੈਸੇ ਵੀ ਸਭਦੇ ਘਰ ਈ ਨੀ ਆਉਂਦੇ ਸਾਡੇ ਵੀ ਇੱਥੇ ਜਿਵੇਂ ਮੈਂ ਸਵੇਰੇ ਜਾਂਨੀ ਆ ਤੇ ਮੈਂ ਵੀ ਸਵੇਰੇ ਇਵੇਂ ਹੀ ਬਸ ਪਰੋਠੇ ਖਾ ਕੇ ਬਟਰ ਨਾਲ ਖਾ ਜਾਂਨੇ ਆ ਜਾਂ ਰਾ ਦਾਲ ਹੁੰਦੀ ਐ ਤੇ ਉਹ ਕਿਉਂਕਿ ਸਵੇਰੇ-ਸਵੇਰੇ ਓ ਫੇਰ ਲੰਚ ਵੀ ਬਣਾਨੲ ਹੁੰਦਾ ਐ ਤੇ ਅਲੱਗ ਤੋਂ ਵੀ ਕੀ ਬਣਾਏ ਫੇਰ ਮੰਮਾ ਤਾਂ
ਹਾਂ, ਉਹ ਤੇ ਹੈ ਹੀ, ਉਹ ਤਾਂ ਹੈ ਫੇਰ ਲੰਚ ਵਗੈਰਾ ਚ ਵੀ ਫਰ ਲੈ ਜਾਂਦੇ ਹੋਗੇ ਫਿਰ ਉਹ ਫਰੈਸ਼ ਸਬਜ਼ੀ ਲੈ ਕੇ ਜਾਂਦੇ ਆ ਨਾ।
ਹਾਂ ਉਹ ਤੇ ਫਿਰ ਸਕੂਲ ਖ਼ਰਾਬ ਹੋ ਜਾਂਦੀ ਐ। ਕਦੀ ਕ ਵਾਰ ਜਿਵੇਂ ਹੁਣ ਰਾਤ ਦਾਲ ਬਣਾਈ ਹੁੰਦੀ ਐ, ਕਦੀ ਕ ਵਾਰ ਉਹ ਵੀ ਮਤਲਬ ਦੇ ਦਿੰਦੀ ਆ ਮੰਮਾ।
ਹਾਂ, ਉਹ ਤੇ ਫਿਰ ਚੰਗੀ-ਤਰ੍ਹਾਂ ਚੰਗੀ ਤਰ੍ਹਾਂ ਮਤਲਬ ਗਰਮ ਕਰਲੋ ਨਾ ਫਿਰ ਨੀ ਖ਼ਰਾਬ ਹੁੰਦੀ ਤੇ
ਹਾਂ ਓ ਤਾਂ ਹੈ ਈ। ਸਰਦੀਆਂ ਚ ਤਾਂ ਮਤਲਬ ਸੌਖਾ ਰਹਿੰਦੈ ਸਰਦੀ ਦੀਆਂ ਵਿੱਚ ਤੇ ਜਿਵੇਂ ਮਰਜੀ ਕੋਈ ਚੀਜ਼ ਲੈ ਜੇ, ਖਰਾਬ ਨੀ ਹੁੰਦੀ। ਗਰਮੀਆਂ ਚ ਹੂੰ। ਸਾਡੇ ਆਪ ਬੱਚਿਆਂ ਨੂੰ ਫੇਰ ਉਹ ਬਣਾ ਦਿੰਦੇ ਐ, ਅੱਜ ਪੀਜ਼ਾ ਵਗੈਰਾ ਬਣਾ ਕੇ ਦਿੱਤਾ ਸੀ। ਮਤਲਬ ਜਿਵੇਂ ਪੀਜ਼ਾ ਵੀ ਰੋਟੀ ਦੇ ਉੱਪਰ ਈ ਨਾ ਓਦਾਂ ਨੀ ਐ ਪੀਜ਼ਾ ਰੋਟੀ ਦੇ ਉੱਪਰ ਈ ਵੈਜੀਟੇਬਲ ਵਗੈਰਾ ਕੱਟ ਲੈਂਦੇ ਨੇ ਤੇ ਅਸੀਂ ਮਿਓਨੀਸ ਵਗੈਰਾ ਮਤਲਬ ਤੇ ਹੋਰ ਇੱਕ ਹੁੰਦਾ ਚੀਜ਼ ਵਗੈਰਾ ਉਹ ਲੈ ਕੇ ਲਿਆ ਓ ਹਮੇਸ਼ਾ ਅਸੀਂ ਰੱਖਦੇ ਹਾਂ ਫਿਰ
ਹਮ।
ਦੇ ਦਿੰਨੇ ਆ, ਟੋਸਟ ਵਗੈਰਾ ਦੇ ਦਿੰਨੇ ਆ ਬਣਾ ਕੇ ਬ੍ਰੈਡ ਦੇ ਤੇ ਜਾਂ ਫੇਿਰ ਆਪਾਂ ਇਹ ਦੇ ਦਿੰਦੇ ਹਾਂ ਫਿਰ ਉਹਨੂੰ ਪੀਜ਼ਾ ਉਹਨੂੰ ਪੀਜ਼ਾ ਹੀ ਕਹਿੰਦੇ ਆ ਰੋਟੀ ਬਣਾ ਕੇ ਨਾ ਉਹਦੇ ਉੱਪਰ ਉਹਦੀ ਮੰਮਾ ਲਗਾ ਕੇ ਸਾਰਾ ਹਾਂ ਸੋਸ ਵਗੈਰਾ ਲਗਾ ਕੇ ਉੱਪਰ ਸਬਜ਼ੀਆਂ ਵਗੈਰਾ ਪਾ ਦਿੰਦੇ ਨੇ
ਹਾਂਜੀ, ਚਲੋ ਮੈਂ ਨਾ ਤੁਹਾਨੂੰ ਕਰਦੀ ਆ ਫੋਨ। ਜਰਾ ਕੋਈ ਆਇਆ ਮੇਰੇ ਘਰ ਹੈ ਨਾ।
ਓਕੇ, ਹਾਂਜੀ। ਠੀਕ ਐ। ਸਤਿ ਸ਼੍ਰੀ ਅਕਾਲ।